ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ।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
ਬਸ ਵਧੀਆ, ਤੁਸੀਂ ਕਿਵੇਂ ਹੋ ਘਰ ਸਭ ਠੀਕ?
ਮੈਂ ਵੀ ਬਹੁਤ ਵਧੀਆ। ਹੋਰ ਕੀ ਹੋ ਰਿਹਾ?
ਬਸ ਮੈਂ ਬੈਠੀ ਸੀ, ਹੁਣੇ ਥੋੜੀ ਦੇਰ। ਰੋਟੀ ਬਣਾਈ ਹੈ ਸਬਜ਼। ਜੀ ਹੁਣ ਫੁਲਕੇ ਬਣਾਵਾਂਗੀ ਥੋੜੀ ਦੇਰ ਤੱਕ। ਸਚੇ ਥੋੜੇ ਤੇ ਗੱਲ ਕਰ ਲੋ। ਵਾਂ।
ਅੱਛਾ ਜੀ, ਤੁਹਾਨੂੰ ਪਤਾ ਹੈ ਮੈਨੀਕਿਓਰ ਪੈਡੀਕਿਓਰ ਕਿਸ ਤਰ੍ਹਾਂ ਹੁੰਦਾ ਏ? ਥੋੜ੍ਹਾ ਆਈਡੀਆ ਹੈ ਤੁਹਾਨੂੰ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਕਰਦੇ ਨੇ ਮੈਨੀਕਿਓਰ ਪੈਡੀਕਿਓਰ?
ਮੈਂਨੂੰ ਆਈਡੀਆ ਤੇ ਨੀ ਹੈ ਪਰ ਥੋੜਾ ਬਹੁਤਾ ਹੋ ਸਕਦਾ ਏ ਜਿਵੇਂ ਪਾਣੀ ਲੋ, ਓਹਦੇ ਅੰਦਰ ਕੋਈ ਵੀ ਸ਼ੈਂਪੂ ਵਗੈਰਾ ਡਾਲੂ, ਯੂਜ ਕਰੋ ਯਾ ਗੁਲਾਬ ਜਲ ਯਾ ਫਟਕਰੀ ਵੀ ਡਾਲ ਸਕਦੇ ਦੇ ਹਾ ਅਸੀ ਉਹਦੇ ਚ, ਫਟਕਰੀ ਵੈਸੇ ਐ ਕੀ ਅ ਅੱਛੀ ਹੁੰਦੀ ਹੈ, ਔਰ ਪਾ ਸਕਦੇ ਆ ਉਹ।
ਅੱਛਾ ਜੀ, ਮਤਲਬ ਉਹਦੇ ਚ ਪੈਰ ਡਿਪ ਕਰਕੇ ਰੱਖ ਲਓ।
ਹਾਂ ਥ ਥਕਾਨ ਮੈਂ ਵੈਸੇ ਮੈਂ-ਮੈਂ ਜਦੋਂ ਮੈਂ ਵੈਸੇ ਕੀਤਾ ਨੀ ਹੈ ਕਦੀ, ਪਰ ਮੈਂ ਇੱਕ ਵਾਰੀ ਪੈਡੀਕਿਉਰ ਵੀ ਏ, ਮੈਨੀਕਿਓਰ ਹੋਰ ਨੀ ਕੀਤਾ, ਪੈਰਾਂ ਦਾ ਨੀ ਮੈਮ ਉਸ ਸਮੇਂ ਮੇਰੇ ਪੈਰ ਦਰਦ ਸੀ। ਤੇ ਮੈਂ ਟਰਾਈ ਕੀਤਾ ਸੀ, ਮੈਂ ਗਰਮ ਪਾਣੀ ਐਵੇਂ ਲੈ ਕੇ ਉਹਦੇ ਅੰਦਰ ਆਪਣਾ ਵਾਲਾਂ ਵਾਲਾ ਸ਼ੈੰ ਪੂ ਸੀ ਮੇਰਾ, ਮੈਂ ਉਹੀ ਵਿੱਚ ਪਾ ਕੇ ਤੇ ਫਟਕਰੀ ਦਾ, ਫਟਕਰੀ ਪਾਈ ਥੋੜ੍ਹੀ ਜਿਹੀ, ਫਿਰ ਡਿਪ ਕਰਕੇ ਰੱਖੇ। ਇਹ ਕਿ ਚਲੋ ਮ ਪੈਰਿਆਂ ਦੀ ਮੈਲ ਉਤ ਉਤਰ ਜਾਂਦੀ ਹੈ, ਯਾ ਸਾਫ਼ ਹੋ ਜਾਂਦੇ ਆ।
ਹਾਂ ਔਰ ਥੋੜ੍ਹੇ ਕਰਲੋ ਬਰੱਸ਼ ਨਾਲ ਕੋਈ, ਰਗੜ ਲਓ ਪੈਰਾਂ ਨੂੰ ਏ ਅਡੀਆਂ ਨੂੰ।
ਹਾਂ, ਥਕਾਨ ਵੀ ਉਤਰ ਜਾਂਦੀ ਏ ਉਹਦੇ ਨਾਲ, ਗਰਮ-ਗਰਮ ਪਾਣੀ ਹੁੰਦਾ ਨਾ, ਹਾਂਜੀ-ਹਾਂਜੀ ਨਮਕ ਵੀ ਪਾਇਆ ਸੀ। ਮੈਂਨੂੰ ਹੁਣੇ ਯਾਦ ਪਾਇਆ, ਮੈਂ ਨਮਕ ਵੀ ਪਾਇਆ ਸੀ। ਨਮਕ ਮੇਰੀ ਮੰਮੀ ਨੇ ਪਾਇਆ ਮੰਮੀ ਕਹਿੰਦੀ ਨਮਕ ਪਾਉਣਾ ਚਾਹੀਦਾ ਏ, ਤੇ ਨਮਕ ਪਾਇਆ ਸੀ ਮੈਂ।
ਅੱਛਾ ਜੀ।
ਤੇ ਐਵੇਂ ਹੀ ਕੀਤਾ ਸੀ। ਪਏਗਾ, ਬਾਕੀ ਅਗਰ ਸਹੀ ਵਾਲਾ ਅਸੀਂ ਕਰਨਾ ਹੋਏ ਤੇ ਬੋਰੋਲੀਨ ਲਗਾਓ ਤੁਸੀਂ। ਬੋਰੋਲੀਨ ਬੈਸਟ ਹੈ। ਮੈਂ-ਮੈਂ ਵੈਸੇ ਕ ਮੇਰੇ ਵੀ ਫਟਦੇ ਏ ਪਰ ਮੈਂ ਕਦੀ ਟਰਾਈ ਨਹੀਂ ਕੀਤਾ। ਪਰ ਮੈਂ ਸੋਚ ਰਹੀ ਹਾਂ ਕਿ ਬੋਰਲੀਨ ਨਾ ਅਸੀਂ ਜ ਸਾਡੀ ਕੋਈ ਵੀ ਚੀ ਫਟੀ ਏ ਨਾ ਲਿਪਸ ਵਗੈਰਾ ਜਾਂ ਕਿਧਰੇ ਸਾਨੂੰ ਕੋਈ ਚੀਜ਼ ਫ ਹੋਏ ਜਾਂ ਕਿਤੇ ਵੀ ਲੱਗੀ ਵੀਦੀ ਵੀ ਹੋਏ ਬੋਰੋ ਲਗਾਓ ਨਾ ਤੇ ਫਰਕ ਚਲਦੀ ਫ਼ਰਕ ਲੱਗਨਾ ਜਲਦੀ ਸ਼ੁਰੂ ਹੋ ਜਾਂਦਾ ਕੋਈ ਫ ਮਾਸ ਵਗੈਰਾ ਫੱਟੇ ਜਾਂ ਰਫ ਰੱਫ ਹੋਏ ਦਾ ਹੋਏ ਖੁਦਰਾ ਹੋਏ ਦਾ ਹੋਏ ਹਾਰਡ ਵਗੈਰਾ ਤੇ ਬੋਰੋ ਲਨ ਲਗਾਓ ਤੇ ਫਰਕ ਲੱਗ ਜਾਂਦਾ ਹੁਣ ਗਰਮੀ ਆ ਨਾ ਲਿਪਸ ਫਟਦੇ ਆ ਬੜੇ ਤੇ ਸਵੇਰੇ ਤੇ ਚਲੋ ਲਗਾ ਨੀ ਸਕਦੇ ਤੇ ਰਾਤੀ ਮੈਂ ਲਿਪਸ ਦੇ ਬੋਰੋਂਲੀਨ ਲਈ ਲਗਾ ਕੇ ਸੋਚਣੀ ਸਵੇਰੇ ਤੱਕ ਲਿਪਸ ਪੂਰੇ ਸੋਫਟ ਹੋ
ਚਲੋ ਮੈਂ ਟਰਾਈ ਕਰਾਂਗੀ ਬੋਰਲੀਨ
ਬੋਰੋਲੀਨ ਤੇ ਬਸਟ ਹੈ
ਠੀਕ ਹੈ ਠੀਕ ਹੈ
ਹਮ ਮੈਂ ਹਮ ਮੇਰਾ ਨਾ ਮੈਂ ਵੀ
ਸਿੱਖਈ
ਫੇਸ਼ੀਅਲ ਮੈਂ ਹਜੇ ਤੱਕ ਤੇ ਨਹੀਂ ਕਰਵਾਇਆ ਪਰ ਵੈਸੇ ਮੈਂ ਐਵੇਂ ਜਿਵੇਂ ਬਲੀਚ ਵਗੈਰਾ
ਹਾਂ ਹੇਅਰਸ ਮਤਲਬ ਹੇਅਰਸ ਮਤਲਬ ਦਿਖਣ ਨਾ ਬਲੀਚ ਨਾਲੱਲ ਵੈ ਸੀ
ਹਾਂ ਵੈਸੇ ਹਾਂ ਬਾਕੀ ਫੇਸ਼ੀਅਲ ਨੀ ਕਰਵਾਇਆ ਅੱਜ ਕੱਲ ਬਾ ਮੈਂ ਸੋਚ ਰਹੀ ਹਾਂ ਕੋਈ ਐਵੇਂ ਜਿਵੇਂ ਹੁੰ ਦੀ ਕੋਈ ਸਸਤੀ ਚੀਜ਼ ਕਿੱਟ ਮਿਲ ਜਾਂਦੀ ਹੈ ਬਾਹਰੋਂ ਤੇ ਉਵੇਂ ਮੈਂ ਖੁਦ ਹੀ ਕਾਰ ਸ ਤਾ ਸੀ ਇੱਕ ਵਾਰੀ ਡੀ ਟੈਨ ਦਾ ਸੀ ਉਹ ਜਿਵੇਂ ਹਾਂ ਉਹ ਮੈਂ ਖੁਦ ਹੀ ਕੀਤਾ ਸੀ ਥੋੜਾ ਬਹੁਤਾ ਕਾਫੀ ਕਾਫੀ ਮਹੀਨਾ ਚੱਲ ਜਾਂਦੀ ਹੈ ਅਗਰ ਉਹ ਕਾਫੀ ਦੋ ਤਿੰਨ ਵਾਰੀ ਯੂਜ ਕਰ ਸਕਦੇ ਹ ਅਸੀਂ ਉਹ ਲਈਏ ਨਾ
ਪਾਊਚ ਵਗੈਰਾ ਵੀ ਸਹੀ
ਹਾਂਜੀ ਪਾਊਚੀ ਸੀ ਉਹ ਜ ਮੇ ਤ ਸੀ ਨਾ ਟੈਣ ਵਾਲੀ ਉਹ ਪਹੁੰਚੀ ਸੀ
ਅੱਛਾ ਅਲੱਗ ਅਲੱਗ ਮਾਂ ਮਤਲਬ ਉਹਦਾ ਸਟੈਪਸ ਹੁੰਦੇ ਨੇ ਪਹਿਲੇ ਪਹਿਲੇ ਕਰੀਮ ਹੁੰਦੀ ਫੇਿਰ ਮਸਾਜ ਹੁੰ ਦੀਏ ਫਿਰ ਉਸ ਤੋਂ ਬਾਅਦ ਮਾਸਕ ਲਗਾਉਣਾ ਹੁੰਦਾ ਏ, ਫਿਰ ਸਕ੍ਰੱਬ ਹੁੰਦੀ। ਫੇਰ ਉਸ ਤੋਂ ਬਾਅਦ ਹਾਂ,
ਐਮੇ ਸੀ। ਇਹ ਜਿਵੇਂ ਉਹ ਤੋਂ ਬਾਅਦ ਕਲੀਨਜਰ ਹੋ ਗਿਆ, ਸਕ੍ਰੱਬ ਹੋ ਗਿਆ, ਮਸਾਜ ਜੈਲ ਮਸਾਜ ਔਰ ਫਿਰ- ਫਿਰ ਪੈਕ ਲਗਾ ਲਓ, ਫਿਰ ਉਹ ਬਾਅਦ ਚੋਂ ਸਿਰਮ ਲਗਾ ਲਓ ਤੇ ਫਿਰ ਧੋਣਾ ਨੀ ਹੁੰਦਾ, ਧੋਣਾ ਨੀ ਹੈ ਵਾਸ਼ ਨੀ ਕਰਨਾ। ਐਵੇਂ ਕਰੋ, ਕਰਨਾ ਚਾਹੀਦਾ। ਮੈਂ ਬੇਸੇ ਇੱਕ ਹੀ ਵਾਰੀ ਕੀਤਾ ਸੀ ਐਵੇਂ ਲਿਆਂਦਾ ਸੀ।
ਹੂੰ -। ਹੂੰ, ਪਹਿਲੇ ਫੇਸ ਨੂੰ ਉਹ ਦਿਖਾਉਦੇ ਨੇ ਨਾ ਫੇਸ ਨੂੰ ਪਹਿਲੇ ਆਈਸ ਵਿੱਚ ਟਿਪ ਕਰਕੇ ਪੂਰਾ ਬਾਊਲ ਚ ਆਈਸ ਵਗੈਰਾ ਰੱਖ ਲੋਓ, ਪੂਰੀ ਬਾਊਲ ਬਾਊਲ, ਬਾਊਲ ਵਿੱਚ ਪੂਰੀ ਆਈਸ ਭਰ ਲੋ। ਉਹਦੇ ਚ ਮੂੰਹ ਡੀ ਕਰਕੇ ਉਹਨੂੰ ਵੋ ਅ ਮਤਲਬ, ਉਹਦੇ ਨਾਲ ਪੋਰ ਮਾਰ ਸਕਦੇ ਸਾਰੇ ਬਾਹਰ ਆ ਜਾਂਦੇ ਨੇ।
ਹਾਂਜੀ, ਵੀ ਆ। ਪਰ ਮੈਨੂੰ ਨਾ, ਮੈਨੂੰ ਤਾਂ ਐਵੇਂ ਲੱਗਦਾ ਆ, ਕਿ ਨਾ ਆਈਜ ਨਾਲ ਨਾ ਫੇਸ ਨਾ ਟਾਈਟ ਹੁੰਦਾ ਹੋਏਗਾ।
ਅੱਛਾ,
ਆਈਸ ਨਾਲ ਨਾ ਫੇਸ ਹੁੰ ਹੁੰਦਾ। ਸਾਡਾ ਟਾਈਟ। ਅਗਰ ਸਾਨੂੰ ਆਪਣਾ ਫੇਸ ਜਿਵੇਂ ਅ ਤਾਂਵੇ ਥੋੜੀ -ਥੋੜੀ ਚੀਜ਼ਾਂ ਖੱਦ ਪਤਾ ਲੱਗੀਆਂ ਜਾ ਲੱਗ ਜਾਂਦੀਆ ਹੁਣ ਮੈਨੂੰ ਵੈਸੇ ਨਾ ਪਿੰਪਲਸ ਤੇ ਪਿੰਪਲਸ ਬਹੁਤ ਹੋ ਗਏ ਸੀ। ਮੈਨੂੰ ਤੇ ਮੈਂ ਤੇ ਬਹੁਤ -ਬਹੁਤ ਕੁਛ ਮਤਲਬ ਯੂਜ ਕੀਤਾ ਬਸੇ, ਇਹ ਹੈ ਕਿ ਮੈਂ ਮੈਡੀਸਿਨ ਕੋਈ ਯੂਜ ਨਹੀਂ ਕੀਤੀ ਇਹੀੋ ਪ੍ਰੋਡਕਟ ਯੂਜ ਕੀਤੇ। ਪਰ ਅ ਤੇ ਹੁਣ ਮ ਆਈਸ ਮੈਂ ਵੀ ਕਰਦੀ ਹਾਂ। ਯੂਜ ਪਹਿਲੇ ਮੈਂ ਐਵੇਂ ਬਾਊਲ ਚ ਪਾ ਕੇ ਕਰ ਕਿਸੀ ਭਾਵੇਂ ਨਾ ਫਿਰ ਨਾ ਭਾਂਡੇ ਬੜੇ ਜਝੂਠੇ ਹੋ ਜਾਂਦੇ ਸੀ ਉਹਨੂੰ ਕਾਲੋ ਤੋੜੋ, ਛੋਟੇ- ਛੋਟੇ ਪੀਸ ਕਰੋ, ਫਿਰ ਬਾਊਲ ਚ ਪਾਓ। ਮੈਨੂੰ ਛੋਟੀ ਕਟੋਰੀ ਲਿੱਤੀ ਹੋਈ ਆਉ ਓਹੀਓ ਫਿਰ ਕਦੀ -ਕਦੀ ਕਰ ਲੈਂਦੀ ਆ ਜਾਂ ਕਦੀ ਵੀ ਜਦੋਂ ਮਨ ਕਰੇ। ਆਲਸ ਆਉਂਦਾ ਕਦੀ- ਕਦੀ ਦੀ ਤੇ ਆਈ ਵੈਸੇ ਉਵੇਂ ਯੂਜ ਕਰਨੀ ਚਾਹੀਦੀ ਹੈ ਜਿਵੇਂ ਕੱਪੜੇ ਚ ਪਾ ਕੇ। ਫਿਰ ਐਵੇਂ ਨਾ ਜ਼ਿਆਦਾ ਲਾਲ ਕਰ ਦਿੰਦੀ ਉਹ ਫੇਸ ਤੇ ਉਹ ਇੱਕ ਨਾ ਉਹ ਚਾਰ ਇੱਕ ਨਾ ਚਾਰ ਕੋਲ ਵਾਲਾ ਮਾਸਕ ਹੁੰਦਾ ਬਲੈਕ ਕਲਰ ਦਾ
ਅੱਛਾ।
ਮੇਰੀ ਫਰੈਂਡ ਹੈ ਉਹਨੇ ਮੈਨੂੰ ਮੈਂ ਨਾ ਸੋਚ ਰਹੀ ਸੋਚਿਆ ਸੀ ਕਿ ਮੈਂ ਕਰਾਂਗੀ ਯੂਜ ਮੈਂ ਨਾ ਰੀਲਸ ਦੇਖਦੀ ਆ ਤੇ ਉਹਦੇ ਚ ਦੱਸਦੇ ਆ ਮ ਲਗਾਉਣ ਉਹ ਤੇ ਜਦੋਂ ਤਤਾਰਦੀਆਂ ਤੇ ਐਵੇਂ ਉਹਨਾਂ ਤੇ ਨਿਕਲਦਾ ਉਹਨਾਂ ਦੇ ਵਾਈਟ ਹੈਡਸ ਨਿਕਲਦੇ ਨੇ ਸੋਚਦੀ ਆ ਸਾਡੇ ਵੀ ਨਿਕਲਣਗੇ।
ਹਾਂ, ਹਾਂ, ਹਾਂ, ਨਹੀਂ ਨਿਕਲਦੇ ਨੇ ਉਹ ਫੇਸ਼ੀਅਲ ਨਾਲ ਸਾਰੇ ਵਾਈਟ ਬਾਹ ਆਦੇ ਨੇ।
ਨਹੀਂ ਉਹ ਫੇਸ਼ੀਅਲ ਨਹੀਂ ਸੀ ਜੋ ਮੈਂ ਲੈ ਕੇ ਆਈ ਨਾ। ਚਾਰ ਕੋਲ ਮਾਸਕ ਸੀ ਉਹ। ਮੈਂ ਛੋਟੀ ਜਿਹੀ ਟਿਊਬ ਮਤਲਬ ਪੈਕ ਕੇ ਪਾਊਚ ਆ ਫਿਫਟੀ ਰੁਪੀਜ਼ ਦਾ ਤੇ ਮੈਂ ਉਹ ਲੈ ਕੇ ਆਈ ਸੀ। ਤੇ ਮੈਂ ਇਸੀ ਹਫ਼ ਤੇ ਮੈਂ ਯੂਜ ਕੀਤਾ ਤੇ ਉਹ ਐ ਰੀਲੀ ਲੱਗਦਾ ਬਸ ਕੀ ਉਤਾਰ ਦੇ ਟਾਈਮ ਹੁਣ ਦਰਦ ਹੁੰਦੀ ਹੈ, ਮਜ਼ਾਕ ਕਰਦੇ ਹੋਣਗੇ। ਝੂਠ ਬੋਲਦੇ ਹੋਣਗੇ ਲੇਕਿਨ ਮੈਂ ਲਗਾਇਆ ਮੈਂ ਹਾਂ। ਮੈਂ ਲਗਾਇਆ ਕਿਕ ਉਤਾਰਿਆ ਨਹੀਂ ਜਾ ਰਿਹਾ ਸੀ ਉਹ ਬੜੀ ਮੁਸ਼ਕਿਲ ਉਤਾਰਿਆ ਇਹ ਕੀ ਅਗਰ ਅਸੀਂ ਪਲਾ ਨਾ ਉਹ ਸਾਨੂੰ ਨਾ ਹਾਰਡ ਸਾਡੇ ਹਾਰਡ ਸਕਿਨ ਹੈ ਨਾ। ਉੱਧਰ ਅਪਲਾਈ ਕਰਨਾ ਦਿੱ ਜਿਰ ਸੋਫਟ ਨਾ ਜ ਪਤਲੀ ਪਤ ਜਿਸਿਨ ਉੱਧਰ ਨਹੀਂ ਕਰਨਾ ਚਾਹੀਦਾ। ਉਹਪੂ ਉਤਾਰੇ ਨੇ। ਬੜੀ ਦਰਦ ਹੁੰਦੀ ਹੈ। ਤੇ ਮੈਂ ਉਹ ਤਾਂ ਚਲੋ ਹੁਣ ਪਤਾ ਨੀ ਨਿਕਲੇ ਜਾਂ ਨਹੀਂ ਨਿਕਲੇ। ਪਰ ਹੈ ਚਲੋ ਬੜੀ ਤਸੱਲੀ। ਮਿਲਦੀ ਹੈ ਕਿ ਆਹੋ ਇਹ ਸਾਰੀ ਡਰ ਨਿਕਲ ਜਾਂਦੀ ਹੈ ਫੇਸ ਤੋਂ।
ਹਮ।
ਤੇ ਮੈਂ ਉਹੀ ਮਸ ਉਹ ਜ਼ਿਆਦਾ ਨੀ ਮੈਂ ਜ਼ਿਆਦਾ ਨੀ ਯੂਜ ਕੀਤਾ ਮੈਂ ਇੱਕੋ ਇੱਕੋ ਵਾਰੀ ਹਜ ਇੱਕ ਵਾਰੀ ਲੈ ਕੇ ਆਈ ਤੇ ਉਹ ਜ਼ਿਆਦਾ ਯੂਜ ਵੀ ਨੀ ਕਰਨਾ ਹੁੰਦਾ ਹਫ਼ਤੇ ਵਗੈਰਾ
ਅੱਛਾ ਵਧੀਆ
ਅੱਛਾ ਔਰ
ਬਸ ਵਧੀਆ
ਤੁਸੀਂ-ਤੁਸੀਂ ਕਰਦੇ ਓ ਫੇਸ਼ੀਅਲ
ਮੈਂ ਮੈਂ ਕਰਨੀ ਆ ਮੈਂ ਉਹਦਾ ਕਰਨੀ ਆ ਗੋ ਉਹਦਾ ਵਾਈਟਨਿੰਗ ਦਾ ਵਾਈਟਨਿੰਗ ਦਾ ਵੀ ਅੱਛਾ ਹੁੰਦਾ ਫੇਸੀਅਲ
ਅੱਛਾ-ਅੱਛਾ
ਹਾਂਜੀ ਖੁਦ ਹੀ ਕਰ ਲੈਨੇ ਆ ਉਹਦੇ ਚ ਵੀ ਇਸ ਤਰ ਹੀ ਪਾਉ ਚ ਵਗੈਰਾ ਹੁੰਦੇ ਨੇ
ਨਹੀਂ ਕਿੱਟ ਦਾ ਨਾਮ ਹੈਲੋ